ਹੈਲੋ, ਹੈਲੋ ਹਾਂਜੀ ਸਤਿ ਸ੍ਰੀ ਕਾਲ ਭੈ ਆ ਠੀਕ ਹੋ ਹੋਰ? ਹੋਰ ਠੀਕ ਹੈ। ਤੁਵਾਡੇ ਮੰਮੀ ਪਾਪਾ ਸਭ, ਹਾਂ ਮੈਂ ਠੀਕ ਆ ਹੋਰ ਠੀਕ ਐ ਤੁਵਾਡੇ ਘਰ ਸਭ।
ਹਾਂਜੀ ਸਬ ਵਧੀਆ।
ਅੱਛਾ ਅੱਛਾ, ਬਸ ਮੈਂ ਪਤਾ ਕਰਣਾ ਸੀ ਮੈਂ ਕਿਆ ਤੁਵਾਡਾ ਰਿਜਲਟ ਆ ਗਿਐ ਵਧਾਈਆਂ ਬੋਤ ਬੋਤ।
ਥੈਂਕ ਯੂ, ਥੈਂਕ ਯੂ।
ਹਾਂਜੀ। ਹੋਰ ਕਿਵੇਂ ਦਾ ਰਿਹੈ ਰਿਜਲਟ ਫੇਰ?
ਮਤਲਬ ਠੀਕ ਹੀ ਰਿਹਾ। ਇਸ ਵਾਰ ਅਹ ਮਤਲਬ ਠੀਕ ਹੀ ਸੀ ਜ਼ਿਆਦਾ ਅੱਛਾ ਤੇ ਨਹੀਂ ਰਿਹਾ
ਸੁਨਨ ਚ ਵੀ ਆਇਆ ਸੀ ਨਾ? ਪੇਪਰ ਟਫ ਆਏ ਸੀ, ਸੁਣਨ ਚ ਆਇਆ ਸੀ
ਪੇਪਰ ਚਲੋ ਟਫ ਸੀ ਫਿਰ ਅ ਉਈ ਕਲੀਨ ਮਾਰਕਿੰਗ ਸੀ, ਉਦੇ ਕਾਰਣ ਕਿ ਵੀ ਥੋੜਾ ਸਕੈਮ ਹੋ ਗਿਆ ਹੁਣ ਉਹਦੇ ਕਰਕੇ ਮਤਲਬ ਅੱਜ ਤੋਂ ਬੱਚਿਆਂ ਦੀ ਰੀਵੈਲੂਏਸ਼ਨ ਵੀ ਸ਼ੁਰੂ ਹੋ ਫੀਸ-ਫੀਸ ਵੀ ਸਭ ਘੱਟ ਕਰਦੀ ਹੈ ਕਿਉਂਕਿ ਸੀ ਬੀ ਐੱਂਸ ਈ ਤੋਂ ਕਿੰਗ ਸੀਨ ਗਲਤ ਹੋ ਗਈ ਸੀ
ਚਾ ਇਹ ਤੇ ਹਾਂ ਇਹ ਤੇ ਮੈਂ ਵੀ ਸ ਸੁਣਿਆ ਮੈਂ ਰਾਤੀ ਵੀ ਗੱਲ ਹੋ ਰਹੀ ਸੀ ਮੇਰੀ ਕਿਸੇ ਨਾਲ ਤੇ ਉਹ ਵੀ ਦੱਸ ਰਿਹੇ ਸੀ ਮੈਨੂੰ ਕਿ ਉਹਨਾਂ ਦੀ ਬੇਟੀ ਦਾ ਵੀ ਰਿਜ਼ਲਟ ਆਇਆ ਤੇ ਉਹ ਵੀ ਇਹੀ ਚੀਜ਼ ਦੱਸ ਰਿਹਾ ਸੀ ਮੈਨੂੰ ਕਿ ਇਸ ਵਾਰੀ ਬੱਚਿਆਂ ਨੂੰ ਨੁਕਸਾਨ ਵੀ ਹੋਇਆ ਫਿਰ ਕੁੱਛ ਮੈ ਕੋਲੇਜ ਸਿਲੈਕਟ ਕਰਨਾ ਜੋ ਪਰਸੈਂਟ ਏਸ ਇਟ ਰਿਕਵਾਯਰਡ ਉਹਨਾਂ ਨੇ ਆਪਣੀ ਉਹ ਵੀ ਪਰਸੈਂਟੇਜ ਵਿਕਰ ਆਈ ਹ ਕਿ ਕੋਈ ਅਸੀਂ ਜੇ ਏਟੀ ਪਰਸੈਂਟ ਚਾਹੀਦੀ ਉਹਦੇ ਵਾਸਤੇ ਸੇਵਂਟੀ ਟੂ ਤੇ ਉਹਨਾਂ ਨੇ ਰੋਕ ਚਲ ਬੱਚੇ ਸੈਵਨਟੀ ਟੂ ਹਾਂ ਹੋਰ ਤੁਸੀਂ ਕੀ ਲੋਕਲ ਜਾਂ ਬਾਹਰ ਕਰੋਗੇ ਹੁਣ
ਸੋਚ ਤੇ ਬਾਹਰ ਦਾ ਹੀ ਰਹੇ ਆਂ ਬਾ ਇੱਥੇ ਤਾਂ ਕੋਈ ਗੌਰਮੈਂਂਟ ਕੋਲਜ ਹੈ ਹੀ ਨੀ ਔਰ ਪ੍ਰਾਈਵੇਟ ਦੀ ਤੇ ਫੀਸ ਹੀ ਕਿੰਨੀ ਜ਼ਿਆਦਾ ਏ
ਉਹ ਤੇ ਹੈ
ਤੇ ਬਾਹਰ ਦਾ ਹੀ ਸੋਚਿਆ ਸੀ, ਮੈਂ-ਅ-ਅ ਬੀ ਟੇਕ ਬਾਇਓ ਇਨਫੋਰਮੈਟਿਕਸ ਸੋਚ ਰਹੀ ਸੀ
ਅੱਛਾ-ਅੱਛਾ ਤੇ ਆਪਣੇ ਸ਼ਹਿਰ ਵਿੱਚ ਨਹੀਂ ਮਿਲ ਰਿਹਾ ਫਿਰ
ਨਹੀਂ ਆਪਣੇ ਸ਼ਹਿਰ ਚ ਬਾਇਓ ਇਨਫੋਰਮੈਟਿਕਸ ਨਹੀਂ ਹੈਗੀ
ਅੱਛਾ-ਅੱਛਾ-ਅੱਛਾ ਹਾਂ ਫੇਰ ਅੱਛਾ ਬਾਹਰ ਜਿਹੜੇ ਅਛਾ ਜਿਹੜੇ ਗੌਰਮੈਂਟ ਕੋਲਜ ਨੇ ਚਲੋ ਫਿਰ ਉਹਦੇ ਵਾਸਤੇ ਤੁਹਾਨੂੰ ਪੇਪਰ ਜੋ ਆਪਣੇ ਦਿੰਦੇ ਨੇ ਉਹ ਕਲੀਅਰ ਕਰਨਾ ਪੈਂਦਾ ਨਾ
ਹਾਂਜੀ ਗੌਰਮੈਂਟ ਹਾਂਜੀ ਅ-ਅ ਗੌਰਮੈਂਟ ਕਾਲਜ ਵਾਸਤੇ ਪੇਪਰ ਪਲੱਸ ਤੁਹਾਡੀ ਟਵੈਲਥ ਦੀ ਮੈਰਿਟ
ਅੱਛਾ-ਅੱਛਾ-ਅੱਛਾ ਹਾਂ ਦੋਨੋ ਚੀਜ਼ਾਂ ਫਿਰ ਇਹ ਪੇਪਰ ਤੇ ਚੱਲ ਰਹੇ ਨੇ ਮੇਰੇ ਅਕੋਰਡਿੰਗ ਮੈ ਹੁਣ ਗੌਰਰਮੈਂਟ ਕੋਲੇਜ ਨੇ
ਹਾਂਜੀ ਹਾਂ ਪੇਪਰ ਚਲ ਰਹੇ ਨੇ ਹਾਂਜੀ ਮੇਰੇ ਤੇ ਪਹਿਲਾ ਸ਼ਿਫਟ ਤੇ ਮੇਰੀ ਹੋ ਗਈ ਹੈ ਹੁਣ ਇੱਕ ਸ਼ਿਫ ਹੋਰ ਰਹਿ ਗ ਹੈ ਪੇਪਰ ਦੀ ਬਸ ਉਹ ਮੇਰਾ ਹੈਗਾ ਟਵੈਂਟੀ ਸਿਕਸ
ਅੱਛਾ ਅੱਛਾ ਅੱਛਾ ਅੱਛਾ ਅੱਛਾ ਫੇਰ ਉਸ ਤੋਂ ਫਿਰ ਪਤਾ ਕਿਵੇਂ ਲੱਗਿਆ ਕਿੰਨੇ ਟਾਈਮ ਬਾਅਦ ਪਤਾ ਲੱਗਦਾ ਕਿ ਕਿਹੜਾ ਕੋਲੇਜ ਮਿਲਿਆ ਯਅ ਨਹੀਂ ਮਿਲਿਆ ਯਾ
ਜੂਨ ਜੁਲਾਈ ਚ ਜੁਲਾਈ ਚ ਪਤਾ ਲੱਗ ਜਾਂਦਾ ਹੈ
ਅੱਛਾ ਅੱਛਾ ਤੇ ਤੁਥਹਾਡੇ ਅ ਕਾਲਜ ਵੀ ਤੇ ਫਿਰ ਜੁਲਾਈ ਅਗਸਤ ਤੋਂ ਹੀ ਖੁੱਲਣਗੇ ਨਾ
ਹਾਂਜੀ ਅਗਸਤ ਤੋਂ ਅਗਸਤ ਹਾਂਜੀ ਜਗਜ਼ ਤੋਂ ਮੁਿਲ ਜਾਏ ਗਗੇ
ਅੱਛਾ ਅੱਛਾ ਅੱਛਾ ਅੱਛਾ ਹਾਂ ਉਹੀ ਅਗਸਤ ਖੁੱਲਦੇ ਆ ਜਾ ਕੇ ਕੋਲੇਜ ਤੇ ਚਲੋ ਵਧੀਆ ਮੈਂ ਕਿਹਾ ਚੱਲ ਪੁੱਛਾਂ ਕੀ ਕਰ ਰਹੇ ਅੱਗੇ ਰਿਜ਼ਲਟ ਕੈਸਾ ਰਿਹਾ ਤੇ ਹੋਰ ਬਸ ਹੁਣ ਕੀ ਕਰ ਰਹੇ ਹੋ ਅੱਜ ਕੱਲ ਵਿਹਲੇ ਦਿਨਾਂ ਵਿੱਚ
ਅੱਜ ਕੱਲ ਤਾਂ ਬਸ ਚਿਲਿੰਗ ਕਰ ਰਹੇ ਹ ਕਿਉਂਕਿ ਹੁਣ ਤੀਨ ਸਾਲ ਫੇਰ ਪੜ੍ਹਨਾ ਹੈ ਹੁਣ ਥੋੜ੍ਹਾ ਆਰਾਮ
ਰਾਖ ਨਹੀਂ ਘਰ ਬਹਿ ਕੇ ਘਰ ਦਾ ਕੰਮ ਸਿੱਖਿਆ ਜਾਂ ਫਿਰ ਕੁਛ ਕਲਾਸ ਕੋਈ ਲਿੱਤੀ ਹੈ ਜਾਂ ਕੁਛ ਵੀ ਨੀ ਕੀਤਾ ਕੀ
ਨਹੀਂ ਨਾ ਹਜੇ ਤੇ ਪੇਪਰ ਦੀ ਰਸੀ ਉਟੀ ਦੀ ਤਿਆਰੀ ਹੋ ਰਹੀ ਸੀ ਉਹਓ ਦਿੱਤੇ ਹੁਣ ਬ ਹੁਣ ਬਸ ਅਗਲੇ ਜੂਨ ਤੋਂ ਮੈਂ ਨਾ ਥੋੜ੍ਹੀ ਅਹ ਉਹਦੀ ਕੰਪਿਊਟਰ ਦੀ ਕਲਾਸ ਸੋਚ ਰਹੀ ਹਾਂ ਕਿ ਕਰਾਂਗੀ ਕਿਉਂਕਿ ਮੇਰੀ ਨਾ ਇਹਨੂੰ ਇਨਫੋਮੈਟਿਕਚ ਸਕ ਕੰਪਿਊਟਰ ਦੀ ਸਕਿੱਲਸ ਚਾਹੀਦੀਆਂ ਜਿਵੇਂ ਪਾਈਥਨ ਵਗੈਰਾ ਸਭ ਤੇ ਥੋੜਾ ਬਹੁ ਥੋੜਾ ਬਹੁਤਾ ਬੇਸਿਕਸ ਸਿੱਖਾਂਗੀ ਉਹਨਾਂ
ਅੱਛਾ ਅੱਛਾ ਹਾਂ ਬੜੇ ਸਾਰੇ ਇੱਥੇ ਤੁਹਾਡੇ ਏਰੀਏ ਚ ਮੈਨੂੰ ਪਤਾ ਹੈ ਬੜੇ ਸਾਰੇ ਹੈਗੇ ਨੇ ਜੋ ਸਿੱ ਕੰਪਿਊਟਰ ਕਲਾਸਿਸ ਲਗਾਉਂਦੇ ਨੇ ਇੱਕ ਤੇ ਉਹ ਨਾ ਅ ਮੇਰੀ ਨਹ ਚ ਕੀਤਾ ਉਹਨੇ ਪੂਰਾ ਵਨ ਈਅਰ ਕੋਰਸ ਹੀ ਕੀਤਾ ਕੰਪਿ ਪਤਾ ਨਾ ਕਹਿੰਦੇ ਸੀ ਸਾਰੀ ਨੌਲੇਜ ਮਿਲ ਜਾਏਗੀ ਕੰਪਿਊਟਰ ਦੀ
ਹਾਂ ਹਾਂ ਉਹੀ ਬਸ ਉਓਹੀ ਕਰਾਂਗੀ ਉਸ ਤੋਂ ਬਾਅਦ ਫਿਰ ਕਿਉਂਕਿ ਹੁਣ ਕੋਲੇਜ ਜਾਣ ਨੂੰ ਵੀ ਬਹੁਤ ਘੱਟ ਟਾਈਮ ਹੀ ਰਹਿ ਗਿਆ ਏ
ਹਮ ਹਮ ਹਮ ਹਮ ਹਮ ਬਸ ਹੁਣ ਇਹਹੀ ਹੈ ਨਾ ਅੱਛਾ ਇਨ ਕੇਸ ਫਿਰ ਤੁਸੀਂ ਲੋਕਲ ਕੋਈ ਨੀ ਸੋਚਿਆ ਦਾ ਜਿਵੇਂ ਮੇਰਾ ਵੀ ਬੱਚਾ ਨੋਲੇਜ ਮਿਲਦੀ ਹੈ ਕਿ ਜਿਵੇਂ ਬਾਹਰ ਕੇਸ ਨਹੀਂ ਆ ਪਾਇਆ ਨੰਬਰ ਇੱਕ ਪਰਸੈਂਟ ਬੰਦਾ ਚਾਂਸ ਲੈ ਕੇ ਚੱਲਦਾਨਾ ਮਡ ਤੇ ਪ੍ਰੀਪੇਅਰ ਕਰਨਾ ਪੈਂਦਾ ਦੋਨੋ ਸਾਈਡ ਹੀ ਤੇ ਫਿਰ ਲੋਕਲ ਤੇ ਤੁਸੀਂ ਕੋ ਕੋਲਜ ਤੇ ਸੋਚ ਨਾ ਅਸੀਂ ਕੁਛ ਜੋ ਸਬਜੈਕਟ ਨੀ ਮਿਲ ਰਿਹਾ ਲੋਕਲ ਤੇਓਦੇ ਫਰ ਕੋ ਦੂਸਰੇ ਤੇ ਕਰੋਗੇ ਨਾ ਕੁਛ
ਹਾਂਜੀ ਫਿਰ ਕਰਨਾ ਤਾਂ ਪਏਗਾ ਅਗਰ ਵੈਸੇ ਤਾਂ ਮੈਂ ਕੋਈ ਐਸਾ ਸੋਚ ਨਹੀਂ ਰਹੀ ਕਿ ਅ ਅਗਰ ਬਾਏ ਚਾਂਸ ਪਰਸੈਂਟ ਹੁੰਦਾ ਵੀ ਹੈ ਕੀ ਮਤਲਬ ਕਿਸੇ ਬੇਸਿਸ ਤੋਂ ਨਹੀਂ ਮਿਲਦਾ ਯਾ ਨਹੀਂ ਜਾ ਪਾਂਦੀ ਕਿਸੇ ਦੁੱਧ ਤੋਂ ਤੇ ਫੇਰ ਮੈਂ ਦੇਖਾਂਗੀ ਫ ਪ੍ਰਾਈਵੇਟ ਹੀ ਕਰਨੀ ਪਏਗੀ ਇੱਥੋਂ ਦੀ
ਅਹ ਅੱਛਾ।
ਪਰ ਫੈ ਪਰ ਗੱਲ ਸਿਰਫ਼ ਉੱਥੇ ਈ ਆ ਜਾਂਦੀ ਏ ਨਾ ਕਿ ਮੈਂ ਇੰਨਾ ਪੈਸਾ ਲਾ ਕੇ ਕਰਾਂ ਵੀ ਔਰ ਉਹ ਚੀਜ਼ ਮੈਂ ਕਰਾਂ ਈ ਨੀ ਜੋ ਮੈਨੂੰ ਕਰਨੀ ਏ।
ਹਾਂ ਉਹ ਤੇ ਹੈਗਾ ਨਾ ਫੇਰ ਮਾਇੰਡ ਸੈਟ ਏ ਨਾ ਫੇਰ ਹਾ, ਹਾਂ, ਹਾਂ, ਹਾਂ।
ਯੂਨੀਵਰਸਿਟੀ ਤੇ ਪੰਜ ਛੇ ਲੱਖ ਛੇ ਲੱਖ ਤੇ ਮੈਂ ਸਿਰਫ਼ ਕੋਲਜ ਕੋਲੇਜ ਦਾ ਕੇਹ ਰੀ ਆ ਫੇਰ ਉੱਪਰੋਂ ਦੀ ਚੀਜ਼ਾਂ ਹੁੰਦੀਆਂ ਏ ਇੰਟਰਨਸ ਹੁੰਦੇ ਨੇ ਸਭ ਕੁਛ ਲਾ ਕੇ ਸੱਤ ਲੱਖ ਪੂਰੇ ਤਿੰਨ ਸਾਲ ਦਾ ਪੈ ਜਾਏਗਾ। ਔਰ ਉਹ ਸੱਤ ਲੱਖ ਮੈਂ ਲਾ ਕੇ ਵੀ ਆਪਣੀ ਮਰ ਜਿਦੀ ਪੜ੍ਹਾਈ ਨਾ ਕਰਾ। ਏਹੀ ਬਸ ਏਹੀ ਡਰ ਏ ਨਾ ਕਿ ਬਸ ਫੇਰ ਇਹ ਗੱਲ ਘਰਦਿਆਂ ਨੂੰ ਸਮਝਾਨੀ ਬੋਤ ਔਖੀ ਏ ਨਾ, ਉਹ ਤੇ ਉਹ ਤੇ ਆਪਣੀ ਮਾਰਦੇ ਨੇ।
ਨਈ ਤੁਹਾਡੀ ਮੰਮਾ ਨਾਲ ਮੇਰੀ ਗੱਲ ਵੀ ਨੀ ਹੋਈ ਬੜਾ ਚਿਰ ਹੋ ਗਿਆ। ਮੈਂ ਕਿਹਾ ਚਲ ਮੰਮਾ ਨੂੰ ਵੀ ਪੁੱਛਦੀ ਆ ਰਿਜਲਟ ਆਇਆ ਤੇ ਨਈ ਉਹ ਤੇ ਫੇਰ ਪਤਾ ਕੀ ਏ ਜੋ ਬੱਚਾ ਚਾਵਦਾਏ ਚਲੋ। ਮਾਂ। ਮੰਮੀ ਪਾਪਾ ਦਾ ਟਰਾਈ ਕਰਦੇ ਨੇ ਉਹ ਕਰਵਾਈਏ ਤੇ ਬਸ ਉਹੀ ਨਾ ਕਿ ਹੁਨ ਅਗਰ ਹੁਨ ਆਪਾਂ ਤਾਂ ਆਪਣੀ ਕਿਸਮਤ ਵੀ ਏ ਨਾ ਕਿ
ਹਾਂਜੀ ਕਿਸਮਤ ਵੀ ਏ ਹਾਂਜੀ ਉਈ ਨਾ ਪਾਪਾ ਮੰਮਾ ਤੇ ਚਲ ਮੰਮਾ ਤੇ ਸਭ ਦੇ ਈ ਮੰਨ ਜਾਂਦੇ ਨੇ ਸਭ ਦੇ ਪਾਪਾ ਨੂੰ ਮਨਾਨਾ ਬੋਤ ਔਖਾ ਹੁੰਦਾ ਏ।
ਉਹ ਪਤਾ ਪੇਰੈਂਟਸ ਆਪਣੀ ਜਗ੍ਹਾ ਠੀਕ
ਹੁੰ, ਬਿਲਕੁਲ, ਹਾਂਜੀ ਉਹ ਤੇ ਸਾਨੂੰ ਵੀ ਜਾਨ। ਹੋਏ ਅਸੀਂ ਵੀ ਮੈਨੂੰ ਅਗਰ ਮੈਂ ਆਪਣੇ ਵੱਲ ਵੀ ਦੇਖਾਂ ਮੈਨੂੰ ਵੀ ਜਾਂਦੇ ਹੋਏ ਬੋਤ ਡਰ ਲੱਗ ਰਿਹਾ ਕਿਉਂਕਿ ਪਰ ਹੁਨ ਕਰਨਾ ਤੇ ਪੈਂਦਾ ਈ ਨਾ। ਹੁਨ ਕੀ ਕਰ ਸਕਦੇ ਆ ਡਰ ਤੇ ਹਰ ਅ ਔਨ ਉਸ। ਤੋਂ ਜ਼ਿਆਦਾ ਤੇ ਮੈਨੂੰ ਡਰ ਲੱਗ ਰਿਹਾ ਉੱਥੇ ਜਾ ਕੇ ਇਹਨੇ ਸਾਰੇ ਲੋਕ ਨਏ ਹੋਏਗੇ ਨਵਾਂ ਸ਼
ਹੁੰ, ਹੁੰ, ਹੁੰ, ਹਾਂ ਚ
ਅਸੀਂ ਬਚਪਨ ਤੋਂ ਈ। ਬਚਪਨ ਤੋਂ ਈ ਆਪਣੇ ਮੰਮੀ ਪਾਪਾ ਨਾਲ ਰੇਹ ਰੇ ਆਂ। ਸਕੂਲ ਵੀ ਇੱਕੋ ਈ ਆਪਾਂ ਬਚਪਨ ਤੋਂ ਪੜ੍ਹ ਰੇ ਆਂ ਨਰਸਰੀ ਤੋਂ ਟਵੈਲਥ ਤੱਕ ਇੱਕੋ ਈ ਸਕੂਲ ਵਿੱਚ ਸੀ, ਇੱਕੋ ਲੋਕਾਂ ਨਾਲ ਸੀ, ਸਾਰੇ ਟੀਚਰ ਔਈ ਸੀ, ਹੁਣ ਨਵੇਂ ਸ਼ਹਿਰ ਵਿਚ ਸਭ ਕੁਛ ਨਵਾਂ ਕਰ ਸਾਡੇ, ਪਾਸੇ ਕਿ ਤਾਂ ਬਹੁਤ ਵੱਡੀ ਗੱਲ ਹੈ।
ਹਾਂ ਹਾਂ, ਹਾਂ ਹਾਂ ਹਾਂ ਉਹ ਤੇ ਹੈ। ਵੇ ਤੇ ਚਲੋ ਕੋਈ ਨੀ ਪਹਿਲੇ ਤਾਂ ਨੰਬਰ ਪਹਿਲੇ ਤਾਂ ਹਜੇ ਆ ਹੀ ਸੋਚੋ ਕਿ ਮੇਰਾ ਨੰਬਰ ਆ ਜੇ ਕਿਸ ਤਰੇ ਹਨਾ। ਅੱਛੇ ਸ਼ਹਿਰ ਚ ਜੋ ਲੈਣਾ, ਫੇਰ ਉਹ ਸੈਕਿੰਡ ਬਣ ਪਤਾ ਕਹਿੰਦੇ, ਜਦੋਂ ਸਾਡਾ ਨੰਬਰ ਆ ਜਾਂਦਾ ਫਿਰ ਪੇਰੈਂਟਸ ਵੀ ਮਨ ਨੀ ਜਾਂਦਾ। ਵੈਸੇ, ਇਨੀ ਨਾ ਹੁੰਦੀ ਤੁਹਾਨੂੰ ਪੇਪਰ ਹੀ ਨਾ ਦਵਾਉਂਦੇ, ਪੇਪਰ ਦਵਾਏ ਤਾਂ ਕੁਛ ਤੇ ਉਹਨਾਂ ਦਾ ਵੀ ਮਾਇੰਡ ਹੀ ਚੱਲਦਾ
ਉਹੀ ਉਓਹੀ ਮੈਂ, ਮੈਂ ਉਹੀ ਸੋਚਣੀ ਹਾਂ ਕਿ ਅਗਰ ਉਹਨਾਂ ਦਾ ਮਨ ਨਹੀਂ ਹੁੰਦਾ ਤੇ, ਉਹ ਮੈਨੂੰ ਪੇਪਰ ਪਰੀ ਕਿਉਂ ਦਵਾਉਣ ਦਿੰਦੇ
ਆਹ ਹਾਂ ਹਾਂ ਹਾਂ ਹਾਂ ਹਾਂ
ਬਸ ਪੇਪਰ ਦੇ ਕੇ ਆਈ ਹਾ। ਕੁਛ ਨਾ ਕੁਛ ਰ ਕੁਛ ਨਾ ਘਰ ਘ ਜਿਵੇਂ ਕਿ ਮੰਮੀ ਪਾਪਾ ਤੇ ਮੰਨ ਜਾਂਦੇ ਨੇ, ਜਿਵੇਂ ਸਾਡੇ ਕਜ਼ਨਸ ਹੁੰਦੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਪਲੇਅ ਹੁੰਦਾ। ਸਾਡੇ ਇੱਥੇ ਇੱਕ ਨਾ ਮੇਰੀ ਵੱਡੀ ਸਿਸਟਰ ਹੈਗੇ ਨੇ
ਹਾਂ
ਤੇ ਉਹਨਾਂ ਦੇ ਬਹੁਤ ਨੈਗੇਟਿਵ ਪੁਇੰਟਫ ਵਿਊ ਰਹਦੇ ਨੇ ਲੋਕਾਂ ਨੂੰ ਲੈਕੇ
ਅੱਛਾ। ਨਹੀਂ, ਬਈ ਐਸਾ ਤਾਂ ਨ ਨਹੀਂ ਕਰਨਾ ਚਾਹੀਦਾ। ਅਗਰ ਕੋਈ ਬੱਚਾ ਅੱਗੇ ਵਧਣਾ ਚਾਹਂਦਾ ਬਲਕਿ, ਕਿਉਂਕਿ ਸਪੋਰਟ ਕਰੋ ਅਸੀਂ ਤਾਂ ਇਹੀ ਚਾਦੇ ਆ, ਸਪੋਰਟ ਕਰੋ ਉਹਦੀ ਬੱਚੇ ਦੀ ਔਰ ਬੱਚੇ ਨੂੰ ਸਮਝਾਓ ਬਲਕਿ ਉਹਨੂੰ ਐਵੇਂ ਨਾ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਉਹਦੇ ਨੈਗਟੀਵ ਪੁਇੰਟ ਉਹਨੂੰ ਸਮਝਾਓ ਕਿ, ਅਗਰ ਇਨ ਕੇਸ ਤੂੰ ਬਾਹਰ ਜਾਂਦੀ ਤੂੰ ਐਵੇਂ ਨੀ ਐਵੇਂ ਕਰੀ, ਐਵੇਂ ਨਹੀਂ ਬਈ
ਉਹ ਨਾ ਜਿਵੇਂ ਹੁੰਦਾ ਹੈ। ਕਿ ਹਾਂ ਜਿਵੇਂ ਕਿ ਉਹਨਾਂ ਦਾ ਟਾਈਮ ਸੀ। ਉਹ ਹੁਣ ਉਹਨਾਂ ਕੋਲ ਵੀ ਸੀ। ਉਹਨਾਂ ਨੇ ਆਪਣੇ ਆਪਓਸ਼ਨਸ ਨੂੰ ਪ੍ਰਾਇਓਰਿਟੀ ਦਿੱਤੀ। ਉਹਨਾਂ ਨੂੰ ਵੀ ਤਾਂ ਚੋਆਇਸਿਸ ਦਿੱਤੀ ਗਈਆਂ ਹੋਈਗੀਆਂ ਨਾ ਉਹਨਾਂ ਦੇ ਟਾਈਮ 'ਤੇ ਹੁਣ ਉਹਨਾਂ ਨੇ ਉਹਥ ਚੂਸ ਕੀਤੀ, ਉਹਨਾਂ ਨੇ ਆਪਣਾ ਕੰਫਰਟ ਜ਼ੋਨ ਚੂਜ ਕੀਤਾ ਉਹਨਾਂ ਨੇ ਬਹੁਤ ਕੰਫਰ ਲਾਈਫ ਚੂਜ਼ ਕੀਤੀ। ਹੁਣ ਜੋ ਸਾਡਾ ਟਾਈਮ ਆਇਆ ਹੈ। ਅਸੀਂ ਨਹੀਂ ਇੰਨਾ ਕੰਫਰਟ ਜ਼ੋਨ ਅਫੋਰਡ ਕਰ ਰਹੇ ਹਾਂ। ਇਨਾਂ ਕੰਫਰਟ ਜੋਨ ਵਿੱਚ ਅਸੀਂ ਨਹੀਂ ਰਹਿਣਾ ਚਾਹ ਰਹੇ। ਸਾਨੂੰ ਜਾਣਾ ਹੈ। ਤੇ ਉਹ ਦੂਸਰਾ ਬੰਦਾ ਕੋਈ ਬੋਲਣ ਵਾਲਾ ਹੈਂਨੀ
ਹਾਂ। ਉਹ ਤੇ ਹੈ, ਨਾ ਪਤਾ ਕੀ ਹੁੰਦਾ ਕੀ ਹਰ ਕਿਸੇ ਦੀ ਨਾ ਆਪਣੀ ਆਪਣੀ ਸੋਚ ਹੈ। ਉਹ ਜਿਵੇਂ ਹਾਂ ਉਹ ਜਿਵੇਂ ਉਹਦੀ ਆਪਣੀ ਸੋਚ ਨਾ ਉਹ ਦੂਸਰੇ ਨੂੰ ਉਸ ਅਕੋਰਡਿੰਗ ਹੀ ਗੱਲ ਕਰੇਗਾ ਠੀਕ ਹੈ, ਜਾਂ ਬੰਦੇ ਦੀ ਅੰਦਰ ਜੈਲਸੀ ਜਾਂ ਤੁਹਾਡੇ ਅੰਦਰ ਜੈਲਸੀ ਮੇਰੇ ਪਜ ਤੂੰ ਐਵੇਂ
ਜੈਲਸੀ ਸਭ ਤੋਂ ਵੱਡੀ ਗੱਲ ਸਭਹ ਸਭ ਤੋਂ ਵੱਡੀ ਗੱਲ ਹੀ ਨਾ ਜੈਲਸੀ ਦੀ
ਹਾਂ ਹਾਂ ਹਾਂ ਹਾਂ ਉਹ ਤੇ ਹੈ ਵੀ ਨਾ ਤੇ ਐਵੇਂ ਨੀ ਕਰਨਾ ਚਾਹੀਦਾ। ਚਾਹੀਦਾ ਬਲਕਿ ਬੰਦੇ ਨੂੰ ਸਪੋਰਟ ਕਰਨੀ ਚਾਹੀਦੀ ਹੈ। ਅਗਰ ਬਾਹਰ ਜਾ ਰਿਹਾ ਦੇਖੋ ਅਗਰ ਤੁਹਾਡਾ ਨੰਬਰ ਆ ਜਾਂਦਾ ਫਰ ਤੇ ਐਪ੍ਰਰੀਸ਼ੀਏਟ ਕਰਨਾ ਚਾਹੀਦਾ। ਚਾਹੀਦਾ ਕਿ ਨਹੀਂ ਚੱਲ ਜਾ ਚੱਲ ਜਾ ਕੁਛ ਨਹੀਂ ਹੁੰਦਾ। ਤਾਂ
ਹਾਂ ਮਤਲਬ ਸਾਡੇ ਘਰ ਸਾਰੇ ਐਵੇਂ ਨੀ ਹੈਗੇ ਬਸ ਕੁੱਛ ਕੁਛ ਲੋਕ ਤੁਹਾਨੂੰ ਪਤਾ ਹੀਏ ਫਿਰ ਤੁਹਾਡੇ ਸਾਡੇ ਘਰ ਦਾ
ਹਾਂ ਪਤਾ ਕੀ ਫੈਮਿਲੀ ਐਵੇਂ ਹੁੰਦੀ ਹੈ, ਸਾਰੀ ਨਾ ਮਿਕ ਮਿਕਸ ਹੀ ਮੈਂਬਰ ਮਿਲਦੇ ਨੇ ਨਾ ਸਭ ਵਿੱਚ ਕੋਈ ਨੀ ਚਲੋ ਕੋਈ ਨੀ ਤੁਸੀਂ ਆਪਣਾ ਦੇਖ ਨਾ ਤੇ ਹਾਂ ਫੇਿਰ ਦੱਸਣਾ ਮੈਨੂੰ ਤੇ ਮੈਂ ਤਾਂ ਤਦ ਕੀਤਾ ਮੈਂ ਕਿਹਾ ਚੱਲ ਵਧਾਈ ਦਿੰਦੀ ਹਾਂ। ਨਾਲੇ ਪਤਾ ਕੀ ਕਿਸੇ ਕੋਲ ਪਤਾ ਕਰੋ ਕਿਉਂਕਿ ਸਾਡੇ ਬੱਚੇ ਵੱਡੇ ਹੋ ਰਹੇ ਨੌਲੇਜ ਮਿਲਦੀ ਹੈ ਕਿ ਕੀ ਕਰ ਰਿਹਾ ਬੱਚਾ ਾ ਕੀ ਨੀ ਅਸੀਂ ਵੀ ਆਪਣੇ ਬੱਚੇ ਨੂੰ ਕਿੱਥੇ ਜਾ ਕੇ ਸਟੈਂਡ ਕਰੀਏ ਤੇ ਪਤਾ ਲੱਗਦਾ ਚਲੋ ਕੋਈ ਨੀ ਆਉਣਗੇ ਤੇ ਫੇਿਰ ਮੰਮਾ ਗੱਲ ਕਰਾਣਾ ਮੇਰੀ ਠੀਕ
ਹਾਂਜੀ ਹਾਂਜੀ ਹਾਂਜੀ ਓਕੇ ਸਤਿ ਸ੍ਰੀ ਅਕਾਲ ਜੀ।